ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਕਾਲਜੀੀ ਹੋਰ ਠੀਕ ਹੋ
ਤੁਸੀਂ ਸੁਣਾਓ
ਠੀਕ ਵਧੀਆ ਹੋ ਮੌਸਮ
ਮੌਸਮ ਥੋੜਾ ਬਧ ਤਲ ਜੇਏ ਤਨ
ਹਾਂਜੀ ਇੱਥੇ ਵੀ ਸਵੇਰ ਦੀ ਬਾਰਿਸ਼ ਹੁੰਦੀ ਵੀ ਹੈ ਕਿ ਕਿਿਣ ਮਿਣ ਹੋ ਰਹੀ ਬਹੁਤ ਜ਼ਿਆਦਾ
ਅੱਛਾ ਜੀ
ਹਾਂਜੀ ਹੁਣ ਵੀ ਠੰਡੀ ਹਵਾ ਚ ਚਲਦੀ ਪਈ ਹੈ
ਥੌੜਾ ਬੱਦਲੇ ਹੋਏ ਹਾਂ ਹਜ ਬਾਰਿਸ਼ ਨਹੀਂ ਆ
ਅੱਛਾ ਜੀ
ਹਾਂਜੀ
ਹੋਰ ਤੁਸੀਂ ਐਕਸਰਸਾਈਜ਼ ਵਗੈਰਾ ਕਰਦੇ ਹੋ ਸਵੇਰੇ
ਨਹੀਂ ਜੀ ਮੈਂ ਘਰ ਨਹੀਂੀ ਪਾਉਂਦੀ
ਅੱਛਾ ਜੀ
ਹਾਂਜੀ।
ਜੇ ਤੁਸੀਂ ਐਕਸਰਸਾਈਜ਼ ਨੀਨਾ ਕਰਦੇ ਤੁਸੀਂ ਫੇਿਰ ਕੋਸੇ ਪਾਣੀ ਵਿੱਚ ਨਾ ਅ ਸ਼ਹਿਦ ਦ ਸ਼ਹਿਦ ਪਾ ਕੇ ਪੀ ਲਿਆ ਕਰੋ। ਓ ਸਾਡੀ ਬੋਡੀ ਨੂੰ ਡਿਟੋਕਸ ਕਰ ਦਿੰਦਾ।
ਅੱਛਾ ਜ ਨਿੰਬੂ ਤੇ ਸ਼ਹਿਦ ਪਾ
ਨਹੀਂ। ਨਿੰਬੂ ਤੇ ਕਈ ਕਈਆਂ ਨੂੰ ਸਿਖਾਂਦਾ, ਕਈਆਂ ਨੂੰ ਨਹੀਂ ਸਿਖਾਂਦਾ ਗਲਾ ਖ਼ਰਾਬ ਹੋ ਜਾਂਦਾ ਕਈਆਂ ਦਾ ਨਿੰਬੂ ਖਾ ਕੇ।
ਅੱਛਾ ਜੀ।
ਨਹੀਂ, ਸਿਰਫ ਸ਼ਹਿਦ ਪਾ ਕੇ ਪੀ ਲਿਆ ਕਰੋ। ਓ ਵੀ ਫਾਇਦੇਮੰਦ ਹੁੰਦਾ।
ਹਾਂਜੀ।
ਹਾਂਜੀ।
ਮੈਨੂੰ, ਮੈਨੂੰ ਮੈਨੂੰ ਐਕਸਰਸਾਈਜ਼ ਨਾਲੋਂ ਜ਼ਿਆਦਾ ਵਧੀਆ ਐਸਸ ਸੈਰ ਕਰਨਾ ਜ਼ਿਆਦਾ ਵਧੀਆ ਲੱਗਦਾ। ਕਿਉਂਕਿ, ਸੈਰ ਕਰਨ ਨਾਲ ਨ ਸਾਡੇ ਪੂਰੀ ਬੋਡੀ ਅਸੀਂ ਪੂਰੀ ਬੋਡੀ ਨੂੰ ਮੂਵ ਕਰ ਤੇ
ਅੱਛਾ ਜੀ। ਹੂੰ ਮਤਲਬ ਕਿ ਕਿੰਨੀ ਕੁ ਸੈਰ ਹੋ ਹੋ ਜਾਣੀ ਚਾਹੀਦੀ ਹੈ? ਕਿੱਥੋਂ ਦੀ, ਇੱਕ ਇਕ ਕਿਲੋਮੀਟਰ ਦੋ ਕਿਲੋਮੀਟਰ। ਕਿੰਨੀ?
ਹਾਂਜੀ, ਤਿੰਨ ਕਿਲੋਮੀਟਰ ਤੱਕ ਕਰਨੀ ਚਾਹੀਦੀ। ਹਾਂਜੀ, ਤਿੰਨ ਕਿਲੋਮੀਟਰ ਦਸ ਹਜ਼ਾਰ ਕਦਮ ਤੁਸੀਂ ਚੱਲੋ। ਤੇ ਤਾਂ ਤੁਹਾਡੇ ਲਈ ਬਹੁਤ ਵਧੀਆ ਰਹੇਗਾ।
ਅੱਛਾ ਜੀ।
ਐਕਸਰਸਾਈਜ਼ ਨਾਲੋਂ ਜ਼ਿਆਦਾ ਬੈਟਰ ਸੈਰ ਐ।
ਅੱਛਾ ਜੀ, ਨਹੀਂ ਕੁਛ ਮਤਲਬ ਕਿ ਐਕਸ ਅ ਸੈਰ ਕਰਨ ਤੋਂ ਪਹਿਲਾਂ ਕੁਛ ਪਾਣੀ ਵਗੈਰਾ
ਹਾਂਜੀ, ਹਾਂਜੀ ਦੋ ਗਿਲਾਸ, ਨਹੀਂ-ਨਹੀਂ ਹਾਂਜੀ, ਦੋ ਗਿਲਾਸ ਤੁਸੀਂ ਘਰੋ ਪਾਣੀ ਪੀ ਕੇ ਜਾਓ, ਆਪਣਾ ਫਰੈਸ਼ ਹੋ ਕੇ ਜਾਓ, ਹਾਂਜੀ। ਫਰੈਸ਼ ਹੋਵੋਗੇ ਤੇ ਤੁਹਾਡੇ ਜ਼ਿਆਦਾ ਤੁਸੀਂ ਅ ਸਹੀ ਤਰ੍ਹਾਂ ਸੈਰ ਕਰ ਪਾਓਗੇ? ਅਦਰਵਾਈਜ਼ ਨਹੀਂ ਤੇ ਤ ਮਤਲਬ ਕਿ ਚਲਦੇ- ਚਲਦੇ ਤੁਹਾਡੇ ਅ ਪੇਟ ਚ ਥੋੜ੍ਹੀ ਭਾਰੀਪਣ ਲੱਗਦਾ। ਜਿੰਨਾ ਫਰੈਸ਼ ਹੋਵੋ ਤੇ ਭਾਰੀ ਪੈਣ ਲੱਗਦਾ। ਇਸ ਲਈ ਫਰੈਸ਼ ਹੋਣਾ ਬਹੁਤ ਜ਼ਰੂਰੀ ਸਵੇਰੇ
ਓਏ ਹੋਏ
ਕਰਨ ਜਾ ਰਹੇ ਹੋ ਤਾਂ ਅ ਵੈਸੇ ਵੀ ਫਰੈਸ਼ ਹੋਣਾ ਬਹੁਤ ਜ਼ਰੂਰੀ ਹੁੰਦਾ। ਤੁਸੀਂ ਸਵੇਰੇ ਬੰਦਾ ਰੋਜ਼ ਉੱਠਦਿਆਂ ਨਾਲ ਫਰੈਸ਼ ਹੋ ਜਾਏ ਸਭ ਤੋਂ ਵਧੀਆ। ਔਰ ਸਵੇ ਉੱਠਦਿਆਂ ਨਾਲ ਤੁਸੀਂ ਦੋ ਗਿਲਾਸ ਗਰਮ ਪਾਣੀ ਪੀਓ ਉੱਕੜੂ ਬੈਠ ਕੇ।
ਉਹ ਮਤਲਬ
ਜਿਵੇਂ ਅਸੀਂ ਪੈਰਾਂ ਦੇ ਭਾਰ ਬਹਿੰਨੇ ਹਾਂ। ਜਿਵੇਂ ਹਿੰਦੀ ਜ ਅਹ ਨੋਰਮਲ ਜਿਹੜੇ ਸੀਟ ਪਹਿਲਾਂ ਚੱਲਦੀ ਸੀ ਉਂਝ ਬਹਿੰਦੇ ਹ ਨਾ ਉਂਝ ਬਹਿ ਕੇ ਤੁਸੀਂ ਦੋ ਗਲਾਸ ਗਰਮ ਪਾਣੀ ਪੀਓ ਕੋਸਾ ਪਾਣੀ ਗਰਮ ਨੀ ਕਰਨਾ। ਉਹਦਾ ਇਹ ਫਾਇਦਾ ਇੱਕ ਤੇ ਤੁਹਾਨੂੰ ਮਤਲਬ ਕਿ ਤੁਸੀਂ ਜਿਵੇਂ ਇਸ ਇਸ ਤਰ੍ਹਾਂ ਬੈਠ ਕੇ ਪਾਣੀ ਪੀਓਗੇ ਨਾ। ਤੁਹਾਡਾ ਇਕ ਦਮ ਬਾਊਲ ਜਿਹੜਾ ਬੌਡੀ ਅਹ ਪੇਟ ਦਾ ਬਾਊਲ ਹੁੰਦਾ ਉਹ ਪ੍ਰੈਸ਼ਰ ਨਾਲ ਥੱਲੇ ਧੱਕੇਗਾ ਤੇ ਤੁਹਾਨੂੰ ਇਕਦਮ ਫਰੈਸ਼ ਕਰ ਦੇਗਾ।
ਅੱਛਾ ਜੀ।
ਪੂਰਾ ਮਤਲਬ ਕਿ ਸਹੀ ਤਰ੍ਹਾਂ ਫਰੈਸ਼ ਹੋਵੋਗੇ ਤੁਸੀਂ, ਹਾਂਜੀ। ਤੇ ਨਾਲੇ ਇਹ ਸਭ ਤੋਂ ਵਧੀਆ ਹੁੰਦਾ ਕਿ ਮਤਲਬ ਕਿ ਜਦੋਂ ਸਾਡੇ ਅਸੀਂ ਅਹ ਬੈਠਦੇ ਹਾਂ ਨਿੱਠ ਕੇ ਬਹਿੰਨੇ ਹਾਂ ਤੇ ਸਾਡੀ ਪਿੰਡਲੀਆਂ ਦੱਬਦੀਆਂ ਨੇ ਜੋ ਸਾਡੇ ਗੋਡਿਆਂ ਮਤਲਬ ਜੋ ਗੋਡੇ ਹੁੰਦੇ ਨੇ ਉਹਨਾਂ ਨੂੰ ਮਜ਼ਬੂਤ ਕਰਦੇ ਮਜ਼ਬੂਤ। ਕਰਦਾ ਹੈ।
ਅੱਛਾ ਜੀ
ਹਾਂਜੀ ਜੀ, ਤਾਂ, ਤਾਂ ਇਸ ਲਈ ਕਹਿੰਦੇ ਕਿ ਸਵੇਰੇ ਉੱਠ ਕੇ ਦੋ ਗਿਲਾਸ ਗਰਮ ਪਾਣੀ ਜ਼ਰੂਰ ਪੀਓ ਤੇ ਉਸ ਤੋਂ ਬਾਅਦ ਤੁਸੀਂ ਫਰੈਸ਼ ਹੋ ਫਰੈਸ਼ ਹੋਣ ਤੋਂ ਬਾਅਦ ਤੁਸੀਂ ਸੈਰ ਕਰਨ ਜਾਓ
ਅੱਛਾ, ਨਹੀਂ ਕਈਆਂ ਨੂੰ ਨਾ ਐਕਚੁਲੀ ਗਰਮ ਪਾਣੀ ਨਾਲ ਨਾ ਪਿੰਪਲਸ ਵਗੈਰਾ ਵੀ ਹੋ ਜਾ
ਨਹੀਂ ਤੁਸੀਂ ਗਰਮ ਤੁਹਾਨੂੰ ਇਹ ਨੀ ਕੇਹਾ ਤੁਸੀਂ ਗਰਮ, ਗੁਨਗੁਣਾ ਪਾਣੀ ਪੀਣਾ ਚਾਹੀਦਾ ਮਤਲਬ ਜਿਵੇਂ ਤੁਸੀਂ ਤੁਹਾਡਡੀ ਟੰਕੀ ਚ ਦੇਖੋ ਅਹ ਸਾ ਟੰਕੀ ਚ ਪਾਣੀ ਆਉਂਦਾ ਜਦੋਂ ਅਸੀਂ ਆਰੋ ਚ, ਅਹ ਟੰਕੀ ਨਾਲ ਕਨੈਕਟ ਹੁੰਦਾ ਨਾ ਆਰੋ, ਆਰੋ ਦਾ ਪਾਣੀ ਉਹ ਅਹ ਗਰਮ ਹੀ ਨਿਕਲਦਾ ਤੁਸੀਂ ਸਿੰਪਲ ਉਹ ਵੀ ਪੀ ਸਕਦੇ ਹੋ
ਅੱਛਾ ਜੀ
ਜ਼ਿਆਦਾ ਵਧੀਆ ਵੈਸੇ ਤੁਸੀਂ ਅੱਧਾ ਨਿੰਬੂ ਨੀਚੋੜੋ ਪਾਣੀ ਚ ਦੋ ਗਲਾਸ ਪਾਣੀ ਚ ਅੱਧਾ ਨ ਨਿੰਬੂ ਨੀਚੋੜੋ ਥੋੜ੍ਹਾ ਜਿਹਾ ਕਾਲਾ ਨਮਕ ਪਾਓ
ਅੱਛਾ ਜੀ
ਅਹ ਆਰਾਮ ਨਾਲ ਦੋ ਆਪਣਾ ਕੋਲ ਰੱਖ ਲਓ ਪਾਣੀ, ਇੱਕ ਗਲਾਸ ਘੁੱਟ ਘੁੱਟ ਕਰਕੇ ਪੀਓ ਜਦੋਂ ਇੱਕ ਗਲਾਸ ਖਤਮ ਹੋ ਜਾਏ ਦੂਜਾ ਗਲਾਸ ਨਾਲ ਹੀ ਪਾਾਲੋ ਤੇ ਉਹ ਵੀ ਘੁੱਟ ਕੁੁੱਟ ਕਰਕੇ ਪੀਓ ਸਭ ਤੋਂ ਵਧੀਆ ਹੁੰਦਾ ਵ ਪੇਟ ਲਈ
ਨਹੀਂ ਸਿਹਤ ਵਾਸਤੇ ਤਾਂ ਮਤਲਬ ਕਿ ਸੌਫ ਦਾ ਪਾਣੀ ਵੀ ਅੱਛਾ ਹੁੰਦਾ ਜੀਰੇ ਸੌਫ ਜੀਰਾ ਅਜਵਾਇਨ ਇਹਨਾਂ ਨੂੰ ਸਾਰਿਆਂ ਨੂੰ ਮਤਲਬ ਇਕੱਠਾ ਕਰਕੇ ਉਹ ਰੱਖਣਾ ਪੈਂਦਾ ਹੈ ਵੱਖਰੇ ਵੱਖਰੇ
ਨਹੀਂ ਤੁਸੀਂ ਤੁਹਾਡੀ ਮਰਜ਼ੀ ਹੈ ਤੁਸੀਂ ਇੱਕ ਪਾੋਡਰ ਪਾੋਡਰ ਫੋਮ ਚ ਬਣਾਉਣਾ ਚਾਹੁੰਦੇ ਹੋ ਤੇ ਇੱਕ ਪਾਡਰ ਫੋਮ ਚ ਬਣਾ ਕੇ ਰੱਖ ਲਓ ਸਵੇਰੇ ਉਹਨੂੰ ਇੱਕ ਚਮਚ ਪਾਣੀ ਚ ਪਾਓ ਤੇ ਉਹਨੂੰ ਚੰਗੀ ਤਰ੍ਹਾਂ ਉਬਾਲ ਲਓ ਉਹ ਵੀ ਪਾਣੀ ਪੀ ਸਕਦੇ ਹੋ ਜਾਂ ਤੁਸੀਂ ਕੱਲਾ ਕੱਲਾ ਪਾਣੀ ਪੀ ਸਕਦੇ ਹੋ ਤੁਸੀਂ ਰਾਤੀ ਇੱਕ ਚਮਚ ਸੌਂਫ ਪਾਣੀ ਚ ਪਾ ਕੇ ਰੱਖਦੋ ਸਵੇਰੇ ਉੱਠ ਕੇ ਉਹਨੂੰ ਗੁਨਗੁਣਾ ਕਰੋ ਉਹ ਪੀ ਲੋ ਮੇਥੀ ਦਾਣਾ ਭਿਉਲੋ ਰਾਤੀ ਥੋੜਾ ਜਿਹਾ ਹਲਕਾ ਸਵੇਰੇ ਗੁਨਗੁਨ ਕਰ ਗੁਨਗੁਣਾ ਕਰੋ ਔ ਪੀਲੋ ਨਾਲ ਹੀ ਤੁਸੀਂ ਉਹ ਮੇਥੀ ਦਾਣਾ ਵੀ ਚਬਾ ਚਬਾ ਕੇ ਖਾਓ ਜੋ ਤੁਹਾਡੀ ਮਤਲਬ ਕਿ ਸਕਿੰਨ ਵਾਸਤੇ ਵਾਲਾਂ ਵਾਸਤੇ ਬਹੁਤ ਹੀ ਵਧੀਆ ਹੈ
ਅੱਛਾ ਜੀ
ਹਾਂਜੀ ਤੁਸੀਂ ਤੁਹਾਡੀ ਸਕਿੰਨ ਤੇ ਕਦੇ ਵੀ ਰਿੰਕਲਸ ਨਹੀਂ ਆਉਣਗੇ ਜੇ ਤੁਸੀਂ ਇਹ ਵਾਲਾ ਪਾਣੀ ਪੀਣਾ ਸ਼ੁਰੂ ਕਰ ਦੋਗੇ ਨਾ
ਨਹੀਂ ਕਰਨਾ ਕੀ ਪਹਿਲੇ ਕਰ ਪਹਿਲਾਂ ਅ ਜੀਰਾ ਉਹ ਜੀਰਾ ਹੋ ਗਿਆ ਸੌਫ ਹੋ ਗਈ ਉਹਨਾਂ ਨੂੰ ਭੁੰਨਣਾ ਹੈ ਕਯਾ
ਹਾਂਜੀ ਜੀਰਾ ਅਜਵਾਇਨ ਅਤੇ ਸੌਂਫ ਨੂੰ ਭੁੰਨ ਕੇ ਤੁਸੀਂ ਇਕੁਅਲ ਕੁਆਂਟਿਟੀ 'ਚ ਬਰਾਬਰ ਬਰਾਬਰ ਮਾਤਰਾ ਚ ਜਿਵੇਂ ਜਿਵੇਂ ਤਿੰਨ ਚਮਚ ਤੁਸੀਂ ਸੌਂਫ ਤੇ ਚੀ ਤਿੰਨ ਚਮਚ ਤੁਸੀਂ ਅਜਵਾਇ ਲਓ ਤਿੰਨ ਚਮਚ ਜੀ ਜੀਰਾ ਲੈ ਲੋ ਹਾਂਜੀ ਜੀਰਾ ਲੈ ਕੇ ਉਹਨਾਂ ਨੂੰ ਡਰਾਏ ਰੋਸਟ ਕਰ ਲਓ ਡਰਾਈ ਰੋਸਟ ਕਰਨ ਤੋਂ ਬਾਅਦ ਹਾਂਜੀ ਪਾਊਡਰ ਬਣਾ ਲਓ ਤੁਸੀਂ ਦਾ ਥੋੜਾ ਹਲਕਾ ਹਲਕਾ ਮਤਲਬ ਉਹ ਰ
ਹਮ
ਮੋਟਾ ਮੋਟਾ ਰੱਖੋ ਜੋ ਤੁਹਾਨੂੰ ਚਬਾ ਕੇ
ਤੇ ਮੇਥੇ ਮੇਥੇ ਦਾਣੇੇ ਨੂੰ ਵੀ ਐਵੇਂ ਕਰਨਾ ਹੈਗਾ
ਦਾਣੇ ਦਾ ਸਿਰਫ਼ ਪਾਣੀ ਰਾਤ ਤੋਂ ਅਹ ਭਿਉ ਕੇ ਪੀਣਾ ਬਹੁਤ ਵਧੀਆ ਬਹੁਤ ਫਾਇਦੇਮੰਦ ਏ ਤੇ ਤੁਹਾਾ ਜਿਹੜਾ ਮੇਥ ਦਾਣਾ ਬ ਜੇ ਤੁਸੀਂ ਨਹੀਂ ਖਾਣਾ ਚਾਹੁੰਦੇ
ਨਹੀਂ ਮੈਂ ਮੈਂ ਸੁਣਿਆ ਮੇਥੀ ਦਾਾਨ ਖਾਣ ਥਾਇਰੋਇਡ ਵਾਸਤੇ ਹੁੰਦਾ ਮੇਥ ਠ ਦਾਾਨ
ਥਾਇਰਇਡ ਵਾਸੇ ਵੀ ਇਹ ਸਾਡੀ ਬੋਡੀ ਇੰਟਰਨਲ ਬੋਰਡ ਜਿਹੜੀ ਹੈਗੀ ਉਹਦੇ ਲਈ ਬਹੁਤ ਵਧੀਆ ਹੁੰਦੀ ਮੇਥੀ ਦਾਣੇ ਦਾ ਪਾਣੀ ਸਾਨੂੰ ਕਦੇ ਗੋਡਿਆਂ ਦਾ ਦਰਦ ਨਹੀਂ ਹੋਏਗਾ ਅੱਗੇ ਚੱਲ ਕੇ ਜਿਵੇਂ ਅਸੀਂ ਥੋੜੀ ਏਜਡ ਹੋ ਜਾਂਦੇ ਹਾਂ ਤੇ ਸਾਨੂੰ ਅਹ ਗੋਡਿਆਂ ਅ ਦਿੱਕਤ ਨਹੀਂੀ ਆਏਗੀ ਬਿਲਕੁਲ ਵੀ
ਅੱਛਾ ਜੀ
ਹਾਂ ਬਾਕੀ ਤੇ ਤੁਸੀਂ ਤੁ ਸਭ ਤਰ੍ਹਾਂ ਦਾ ਪਾਣੀ ਦੇ ਸਕਦੇ ਹੋ ਜਿਵੇਂ ਜੋ ਤੁਹਾਡਾ ਦਿਲ ਕਰਦਾ ਭਾਵੇਂ ਰਾਤੀ ਭਿਉ ਕੇ ਚ ਸੀਡ ਭਿਉਂ ਕੇ ਪੀਓ
ਅੱਛਾ ਜੀ ਤੇ
ਰਿਸ਼ਤੇ ਚ ਸਮੂਦੀ ਬਣਾ ਕੇ ਕਿ ਪੀਣਾ ਬਹੁਤ ਫਾਇਦੇਮੰਦ ਹੈ ਜਿਵੇਂ ਕਿ ਤੁਸੀਂ ਰਾਤੀ ਚੀਆਸੀ ਉਹ ਲਲੋ ਅਲਸੀ ਦੇ ਬੀਜ ਘਿਓਲਓ ਵਿੱਚ ਖਰਬੂਜੇ ਦੇ ਬੀਜ ਪਾ ਲ ਲੋ ਤਰਬੂਜ ਦੇ ਬੀਜ ਪਾ ਲੋ ਹਾਂਜੀ ਪੇ ਮਠੇ ਦੇ ਬੀਜ ਪਾ ਲਓ ਇਹ ਬੀਜਾਂ ਨੂੰ ਭਿਉ ਕੇ ਤੇ ਦਹੀਂ ਚ ਉਹ ਕਰਕੇ ਰੱਖ ਰੱਖ ਲਓ ਦਹੀਂ ਚ ਭਿਉਂ ਕੇ ਰੱਖ ਲਓ ਸਾਰੀਆਂ ਚੀਜ਼ਾਂ ਨੂੰ ਤੇ ਤੁਸੀਂ ਸਵੇਰੇ ਉੱਠ ਕੇ ਇਹਦੀ ਦੀ ਬਣਾ ਕੇ ਪੀਓ ਗ੍ਰਾਇੰਡ ਕਰਲੋ ਸਭ ਚੀਜ਼ਾਂ ਨੂੰ ਵਿੱਚ ਅਹ ਸਦਿਆ ਸ ਸੀੜਨ ਸਬਜ਼ਾ ਸੀਡ ਦਾ ਇੱਕ ਚਮਚ ਪਾ ਲੋੋ ਉਹਦੇ ਤੁਹਾਡੀ ਮਤਲਬ ਕਿ ਇੰਟਰਨਲ ਬੋਡੀ ਵੈਸੇ ਬਹੁਤ ਵਧੀਆ
ਅੱਛਾ ਜੀ ਅੱਛਾ ਤੇ ਬੱਚਿਆਂ ਵਾਸਤੇ ਕੁਛ ਬੱਚਿਆਂ ਨੂੰ ਕੀ ਦੇਣਾ ਚਾਹੀਦਾ ਹੈ ਮਤਲਬ ਬਦਾਮ ਅਖਰੋਟ ਕਾਜੂ ਉਹਨਾਂ ਨੂੰ ਹਲਕਾ ਰੋਸਟ ਕਰਕੇ ਉਹਦਾ ਪਾੋਡਰ ਬਣਾ ਕੇ ਦੇ ਸਕਦੇ ਆ ਬ
ਹਾਂਜੀ ਬੱਚਿਆਂ ਨੂੰ ਛੋਲਿਆਂ ਬੱਚਿਆਂ ਲਈ ਤੇ ਸਭ ਤੋਂ ਵਧੀਆ ਤੁਸੀਂ ਉਹਨਾਂ ਦੀ ਹਾਈਟ ਨੂੰ ਗਰੋ ਕਰਨਾ ਚਾਹੁੰਦੇ ਹੋ ਤੇ ਸਭ ਤੋਂ ਵਧੀਆ ਸੌ ਗ੍ਰਾਮ ਤੁਸੀਂ ਮਖਾ ਹਨ ਨੂੰ ਸੌ ਗ੍ਰਾਮ ਹੀ ਤੁਸੀਂ ਤਿਲ ਲਓ ਤੇ ਤੀਹ ਗ੍ਰਾਮ ਸੌਫ ਲ ਲੋ ਵੀ ਸੌ ਗ੍ਰਾਮ ਤੁਸੀਂ ਬਦਾਮ ਲਓ ਇਹ ਸਾਰੀਆਂ ਚੀਜ਼ਾਂ ਨੂੰ ਮਿਕਸੀ ਚ ਪੀਸ ਲਓ ਤੇ ਵਿੱਚ ਪੰਜਾਹ ਗ੍ਰਾਮ ਮਿਸ਼ਰੀ ਪਾਾਨ ਧਾਗੇ ਵਾਲੇ ਹਾਂਜੀ ਧਾਗੇ ਵਾਲੀ ਮਿਸ਼ਰੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਗ੍ਰਾਇੰਡ ਕਰ ਲੈਣਾ ਤੇ ਜਦੋਂ ਬੱਚੇ ਜਾਂ ਮਤਲਬ ਰਾਤੀ ਦੁੱਧ ਪੀਂਦਾ ਉਹਨੂੰ ਇੱਕ ਚਮਚ ਤੁਸੀਂ ਦੁੱਧ ਜਾਂ ਤੇ ਐਨ ਜਿ ਬੱਚਾ ਖਾ ਲੈ ਤੇ ਉੱਪਰੋਂ ਦੁੱਧ ਨਹੀਂ ਤੇ ਬੱਚਿਆਂ ਨੂੰ ਘੋਲ ਕੇ ਤੇ ਇੰਝ ਦੇ ਦੁੱਧ ਦੇ ਦੋ ਤੇ ਬਹੁਤ ਵਧੀਆ ਬੱਚੇ ਇੱਕ ਰੋ
ਹਮ
ਬੱਚਿਆਂ ਦੀ ਗਰੋਥ ਬਹੁਤ ਵਧੀਆ ਹੁੰਦੀ ਹੈ ਇਹਦੇ ਨਾਲ।
ਅੱਛਾ, ਨਹੀਂ ਤਾਂ ਅੱਜ ਕੱਲ ਦੇ ਬੜੇ ਸਾਰੇ ਪਾਊਡਰ ਚੱਲ ਪਏ ਨੇ ਨਾ, ਹੋਰਲਿਕਸ, ਬੋਰਨ। ਮਿਰਚਾਂ ਵਗੈਰਾ, ਉਹਨਾਂ ਨੂੰ ਬੰਦ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ, ਹਾਂਜੀ।
ਜੋ ਅਸੀਂ ਘਰ ਚੀਜ਼ਾਂ ਬੱਚਿਆਂ ਨੂੰ ਬਣਾ ਕੇ ਦਿੰਦੇ ਹਾਂ, ਸਾਨੂੰ ਪਤਾ
ਹਾਂਜੀ, ਬਾਹਰ ਉਹ ਬਾਹਰ ਦਾ ਨੀ ਨਾ ਪਤਾ ਕੀ ਕੀ ਪਾ ਕੇ ਦਿੰ ਹੈਗੇ ਨੇ, ਸਿਹਤ ਸਿਹਤ ਲਈ ਹਾਨੀਕਾਰਕ ਹੁੰਦੀਆਂ ਆ ਉਹ।
ਹਾਂਜੀ ਹਾਂਜੀ ਬਿਲਕੁਲ ਠੀਕ।
ਹਾਂਜੀ।
ਠੀਕ ਹੈ ਜੀ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।